ਹਾਂਜੀ।
ਹਾਂ, ਹੋਰ ਕੀ।
ਕੁਛ ਨੀ, ਬੈਠੀ ਦੀ ਸੀ ਮੈਂ। ਮੈਂ ਨੇਲਸੀ, ਤੋਂ ਪੁੱਛ ਰੀ ਸੀ ਬੋਕਸ। ਓ ਤੋਂ, ਲੁਧਿਆਣੇ ਮੈਨੂੰ, ਸੋਨੀ ਮਾਸੀ ਨੇ ਭੇਜਿਆ ਸੀ ਨਾ।
ਅੱਛਾ।
ਇੱਕ, ਅਠੱਤੀ ਸੌ, ਦਾ ਕਿਆ। ਹਾਂ, ਮੈਂ ਬੋਕਸ ਲੈਣਾ। ਓ ਨਾ, ਮੈਂਗੀਆਂ ਪੈਂਦੀਆਂ। ਓ ਨਾ, ਮੈਂਹਗਾ ਪੈਂਦਾ, ਕੱਲੀ- ਕੱਲੀ ਲਵੋ ਤਾਂ।
ਤੁਆਡੇ ਓਥੇ, ਹੋਲਸੇਲ ਦੀ, ਦੁਕਾਨ ਨੀ ਹੈਗੀ।
ਹੈਗੀ ਆ। ਓਹੀ ਮੈਂ, ਦੇਖ ਰੀ ਸੀ। ਓਦਾ ਰੇਟ ਤੇ ਏਦਾ ਰੇਟ। ਬਟ ਅਗਰ, ਓ ਮੈਨੂੰ ਬਤਾਲੀ ਸੌ, ਚ ਦੇ ਰਿਆ। ਤਾਂ ਓਦੇ ਚ, ਓ ਵੀ ਨੇਲਸ ਵੀ- ਨੇਲ ਪੇਂਟਸ, ਵੀ ਜ਼ਾਦਾ ਆ।
ਅੱਛਾ- ਅੱਛਾ, ਫੇਰ ਤੇ ਸਈ ਏ। ਨੇਲਸ ਕੱਟ। ਅ ਪੇ ਨੇਲ ਪੇਂਟ ਕੱਟ ਹੋਣੀ। ਨੇਲ- ਪਿੰਟ ਕਿੱਟ, ਲੈ ਰੀ ਏ ਤੂੰ। ਅੱਛਾ- ਅੱਛਾ।
ਪ੍ਰੈਕਟਿਸ ਲਈ, ਲੈ ਰੀ ਆ ਨਾ ਮੈਂ। ਮੈਂ ਓ, ਵੀ ਲੈ ਕੇ ਆਈ ਸੀ। ਪ੍ਰੈਕਟਿਸ ਲਈ ਨੇਲਸ।
ਅੱਛਾ- ਅੱਛਾ। ਤੇ ਰੋਟੀ, ਖਾ ਬੈਠੇ ਨੇ ਐ? ਕੋਈ ਨੀ, ਮੈਂ ਕਰਾ ਲੂੰਗੀ, ਰੱਖੜੀ ਤੇ। ਅੱਛਾ ਨਿਕਲਣ ਲੱਗੇ ਨੇ। ਅੱਛਾ- ਅੱਛਾ। ਬੀ ਨੇ ਕਿਆ ਸੀ। ਮੈਂ ਕਿਆ ਸੀ, ਮੈਂ ਕਿਆ ਮੈਂ ਕਰਾ ਲੂੰਗੀ।
ਲੈ ਕੇ ਆਉਂ ਮੈਂ, ਤਾਂਹੀ ਮੈਂ ਲੈ ਰੀ, ਆ ਸਮਾਨ। ਮੇਰੀ ਥੋੜੀ ਪ੍ਰੈਕਟਿਸ ਵੀ ਹੋ- ਵੇ
ਤੁਸੀਂ ਰੱਖੜੀ ਤੋਂ, ਪੈਲੇ ਈ ਆਓਗੇ ਨਾ।
ਹਾਂਜੀ- ਹਾਂਜੀ।
ਹਾਂ, ਮੈਂ ਕਰਾ ਲੂੰਗੀ। ਰੱਖੜੀ ਤੋਂ ਪੈਲੇ -ਪੈਲੇ ਰੱਖ- ਰਖੜੀ ਵਾਲੇ ਦਿਨ। ਜਾਦਾ ਲੰਬੇ ਨੀ, ਨਾ ਕਰਾਂਵਾਗੀ।
ਨਈ ਮੈਂ ਤਾਡੇ, ਆਪੇ ਹੀ ਰੱਖ ਲਓ। ਰ- ਖਵਾ ਦੂ। ਰੱਖ ਦੂੰਗੀ ਨੇਲ, ਓਦੇ ਨਾਲ ਨਾ, ਕੰਮ ਵੀ ਹੋ ਜਾਂਦਾ ਐ।
ਅੱਛਾ, ਹਾਂ ਦੱਸ ਰੇ ਸੀਗੇ ਦੀ ਕੀ, ਤੂੰ ਕੀਤਾ ਵੇ ਤੇ ਓਦੇ ਨਾਲ ਓ ਨੀ ਹੋਇਆ, ਕੀ ਕੇਂਦੇ ਏ ਪਾਨੀ ਵਗੈਰਾ ਹੱਥ, ਭਾਂਡੇ ਧੋਤ- ਤੇਰੇ ਤੇ ਤਾਂ ਸਈ ਰਏ ਨੇ।
ਹੂੰ, ਓ ਜਲੈਕਸ ਕੀਤੇ ਸੀ ਨਾ।
ਅੱਛਾ, ਅੱਛਾ।
ਉਹ ਤੇਰੇ ਬਰਾਉਨ ਦਾੜੀ, ਚਲ ਏ ਚੁੱਪ ਕਰ।
ਬਸ ਨਾਸ਼ਤਾ, ਬਟੂਰੇ ਮੰਗਵਾਏ ਨੇ ਬਟੂਰੇ।
ਹੂੰ, ਬਠੂਰੇ।
ਅਸੀ ਤੇ ਭਟੂਰੇ ਹੀ ਮਂਗਾਏ ਸੀਗੇ
ਤੇ ਮੰਮੀ ਦੇਖ ਲੂ
ਅੱਛਾ ਰਿਤੀਕ ਏ, ਅੱਛਾ-ਅੱਛਾ ਉਹ ਤੇ ਰੋ ਰਿਆ ਵਿਚਾਰਾ ਕਿਉਂਕਿ ਉਹਨੂੰ ਪੇਪਰ ਕਰਨਾ ਪੈ ਰਿਆ ਨਾ ਨਾ, ਤਾਂ ਕਰਕੇ ਨਹੀਂ-ਨਹੀਂ ਕੱਲ ਪੇਪਰ ਨਈਂ ਐਂ, ਔਰ ਟਿਊਸ਼ਨ ਵਾਲੀ ਮੈਮ ਨੇ ਪੇਪਰ ਬਣਾ ਕੇ ਦਿੱਤੇ ਹੋਏ ਨੇ, ਲੈਸਨਸ ਦੇ ਪਹਿਲੇ ਫਸਟ ਲੈਸਨ ਸੈਕਿੰਡ ਹ ਥਰਡ ਲੈਸਨ ਦਾ ਪੇਪਰ ਦਿੱਤਾ ਹੋਇਐ, ਇੱਕ ਉਹ ਇਥੇ ਪ੍ਰੈਕਟਿਸ ਵਾਸਤੇ ਦਿੱਤਾ ਵੇ ਤੇ ਹੁਨ, ਮੇਨ ਟੈਸਟ ਉੱਥੇ ਲਏਗੀ ਟਿਊਸ਼ਨ ਤੇ
ਅੱਛਾ
ਬਟ ਐ ਵਿਚਾਰਾ ਰੋ ਰਿਆ ਕਿਉਂਕਿ ਇਹ ਇਹਨੂੰ ਕਰਨਾ ਨੀ ਹੈਗਾ ਇਹਨੂੰ ਟੀ ਵੀ ਦੇਖਨੀ ਏ। ਆਉਂਦਾ ਐ ਇਹਨੂੰ, ਪਰ ਇਹਨੇ ਟੀ ਵੀ ਦੇਖਨੀ ਏ। ਧਿਆਨ ਏਦਾ ਟੀ ਵੀ ਚ ਏ ਕਿਵੇੈਂ ਟੀ ਵੀ ਨ
ਹਮ
ਬਸ ਨਿਕਲਨ ਲੱਗੇ ਨੇ ਤਿਆਰੀ ਐ
ਹੋਰ-ਹੋਰ ਚਾਹ ਪੀ ਕੇ ਨਿਕਲ ਜਾਨਾ।
ਚਾਹ ਪੀ ਕੇ ਨਿਕਲਨਗੇ ਅੱਛਾ, ਤੇ ਮੰਮੀ ਕੀ ਕਰ ਰਈ ਏ?
ਕੱਪੜਿਆਂ ਚ ਸਰਫ ਪਾਂਦੇ ਪਏ
ਹ-ਹ-ਹ-ਹ ਅੱਛਾ-ਅੱਛਾ ਚਾਹ ਬਨਾ ਦਿੱਤੀ ਏ, ਉੱਪਰ ਓ ਤੁਸੀਂ ਉੱਪਰ?
ਨਈਂ-ਨਈਂ ਨੀਚੇ ਈਂ ਏਂ।
ਤੇ ਮਸ਼ੀਨ ਤੇ ਉੱਪਰ ਏ ਨਾ?
ਨਹੀਂ ਉਹ ਦੂਸਰੀ ਵੀ ਲਿੱਤੀ ਸੀ ਨਾ ਉਹ ਵਾਲੀ, ਉਹ ਦੂਸਰੀ ਜਿਹੜੇ ਦੋਨੋ ਜਗ੍ਹਾ ਹੁੰਦੀ, ਹੂੰ ਨੀਚੇ ਰੱਖੇ ਦੀ
ਉਹ ਕਿੱਥੇ ਰੱਖੀ ਦੀ ਜਾਲ ਦੇ ਉੱਤੇ?
ਉਹ ਉੱਥੇ ਨਹੀਂ-ਨਹੀਂ, ਉੱਥੇ ਰੱਖੀ ਦੀ ਬਾਥਰੂਮ ਦੇ ਨਾਲ ਜਗ੍ਹਾ ਨਹੀਂ ਸੀ?
ਅੱਛਾ ਤੁਹਾਡਾ ਤਾਂ ਰਸਤਾ ਬੰਦ ਹੋ ਗਿਆ ਨਾ ਗੈਲਰੀ ਜਾਨ ਦਾ?
ਨਈੰ-ਨਈਂ ਹੈਗਾ ਏ।
ਅੱਛਾ, ਅੱਛਾ-ਅੱਛਾ। ਅ ਕੱਪੜੇ ਧੋ ਰੀਏ ਮੰਮੀ। ਕੰਮ ਹੋ ਗਿਆ ਘਰ ਦਾ, ਕਦੇ ਤੇ ਖਲੇਰਾ ਪਿਆ ਹੋਨਾ ਐ ਨਾ? ਤੇ ਉਹ ਜਾਨਗੇ ਫਿਰ ਕਰੋਗੇ ਹੈਨਾ?
ਉਹਨਾਂ ਦੀ ਤਾਂ ਲਿਮੀਟ ਹੀ ਖਤਮ ਹੋ ਗਈ ਇੰਨੀਆਂ ਕੋਲਾਂ ਕਰ ਲਈਆਂ ਉਹਨਾਂ ਨੇ
ਆਹੋ ਦੋਨਾਂ ਦੀਆਂ ਉਹਨਾਂ ਦੀ ਤੇ ਹਜੇ ਰਹਿੰਦੀ ਵੀ ਐ ਕੋਲਸ।
ਹੂੰ, ਤਾੱਨੂੰ ਤਾਂ ਨੀ ਇਹ ਟਾਈਮ ਲਿਖ ਕੇ, ਈਂਨੀ ਦਿਨਾਂ ਤੱਕ ਕਰਨਾ ਯਾਂ?
ਨਾ ਮੈਨੂੰ ਕੋਈ ਟਾਇਮ ਨੀਂ ਆਇਆ
ਮੰਮੀ ਨੂੰ ਵੀ ਨੀ ਆਇਆ ਇਹਨਾਂ ਨੂੰ ਪਤਾ ਨੀ ਕਿਉਂ ਨੀ ਆਇਆ, ਕਿਉਂ ਆਇਆ ਹੈਗਾ ਵਿਵਨੀਤ ਮਾਸੀ ਉਹਨਾਂ ਨੂੰ।
ਤੇ ਆਇਆ ਸੀਗਾ ਮੈਸੇਜ਼, ਤੇ ਸਾਨੂੰ ਤੇ ਐਪ ਤੇ ਆਇਆ। ਐਹੀ ਟਾਸਕ ਦਾ ਜੋ ਆਇਆ ਵੇ
ਅੱਛਾ ਨੀਤੂ ਮਾਸੀ ਦਾ ਬਸ ਉਤੇ ਆਯਾ ਸੀ?
ਹਾਂ ਓੱ ਦੋਨ ਦੋਨਾਂ ਨੂੰ ਵਟਸਐਪ ਤੇ ਆਇਆ ਦੋਨੋ ਮੈਠੋ ਪੁੱਛਦੀ ਮੈਂ ਕਿਹਾ ਮੈਨੂੰਸ ਹੁਣ ਮੈਂ ਇਹਨਾਂ ਦਾ ਵੀ ਸਟਾਰਟ ਕੀਤਾ ਮਾਮੇ ਦਾ
ਤੇ ਉਹਨਾਂ ਨਾਲ ਹੀ ਦੋ ਕੋਲਾਂ ਕੀਤੀਆਂ ਬਟ ਉਹਨਾਂ ਦਾ ਵੀ ਓਸ ਤੇ ਹੀ ਆਇਆ ਸੀਗਾ ਐਪ ਤੇ ਉਹਨਾਂ ਦਾ ਵੀ ਆਇਆਤ ਹੈ ਉਹ ਵੀ ਕਰਨਗੇ ਆਪਣੀ ਕੋਲਾਂ ਪੂਰੀਆਂ ਤਰੀ
ਅੱਛਾ
ਆਹੋ ਉਹਨਾਂ ਦੇ ਫੋਨ ਤੋਂ ਵੀ ਮੈਂ ਕਰ ਲ ਅ ਇਹ ਮੇਰੇ ਨਾਲ ਕਰਨਗੇ ਦੀ ਨਾਲ ਤੇ ਮੰਮੀ ਨਾਲ ਔਰ ਬਾਕੀ ਇਹਨਾਂ ਦੇ ਫੋਨ ਤੋਂ ਹੀ ਮੈਂ ਸੇਹਲੀਆ ਇਹਨਾਂ ਨੂੰ ਕਰ ਲਾਂਗੀ ਤੇਰੀ
ਹੂੰ
ਜਾਂ ਉਹ ਮਾਮੀ ਹੈਗੀ ਸਾਹਮਣੇ ਵੀ ਤੇ ਕਹਿੰਦੇ ਸੀ ਉਹ ਨਾਲ ਕਰ ਆਪਣਾ ਟੈ ਕੰਮ ਹੀ ਤੇ ਕੱਢਣਾ ਆ। ਪਰ ਮੈਨੂੰ ਥੋੜਾ ਝਾੱਕਾ ਆਉਂਦਾ ਹੋਰ ਹਿਸਾਬ ਦੀਆਂ ਉਹ
ਆਹੋ
ਤਾਂ ਕਰਕੇ ਮੈਂ ਆਹੋ -ਆਹੋ ਡੈਡੀ ਗੁੱਸਾ ਕਰਨ ਗਏ ਪਤਾ ਚੱਲ ਗਿਆ।
ਹੂੰ
ਦੀ ਉਹਨਾ ਦਾ ਤੇ ਹੋਰ ਹਿਸਾਬ ਹੈ ਨਾ ਹ ਤੇ ਉਹ ਭਾਬੀ ਚੁਗਲੀ ਚੁਕਦੇ ਗੀ ਆ ਜੇ ਪਤਾ ਚੱਲ ਗਿਆ ਤੇ ਕਲੇਸ਼ ਪੈ ਜਾਣਾ ਹੀ ਘਰ 'ਚ ਪਾਪਾ ਕੰਮ ਤੇ ਗਏ।
ਹੋਰ ਨਾ ਅੱਜ ਵੋਟਾਂ ਨਾ। ਉਹ ਨੀਚੇ ਦਾਦਾ ਦਾਦੇ ਵੋਟਾਂ ਦਾ ਡੋਲਾ ਪਾਇਆ ਦਾ ਨੀਚੇ
ਤੁਹਾਨੂੰ ਪੈਸੇ ਆਏ।
ਮੇਰਾ ਤਾਂ ਵੋਟਰ ਕਾਰਡ ਨਹੀਂ ਬਣਿਆ ਦਾ ਮੰਮੀ ਤਾਂ ਬੈਂਕ 'ਚ ਪ੍ਰੋਬਲਮ ਆਉਂਦੀ ਪਈ। ਉਹ ਵੀ ਕਰਵ
ਅੱਛਾ ਕਾਫੀ ਜਨਾਨੀਆਂ ਦੇ ਤੇ ਆ ਗਏ ਨੇ।
ਆਗੇ ਹੈ।
ਹਾਂ ਆਏ ਨੇ ਨਾ ਮੈਂ ਕਿਹਾ ਸੀਗਾ। ਤੇਰੀ ਮੰਮੀ ਨੂੰ ਤੇ ਕਹਿੰਦੇ ਆ ਝੂਠ ਹੈਗਾ ਵੇ ਹਜੇ ਥੋੜੀ ਆ ਜਾਣਗੇ ਸਦੋਂ ਇੱਕ ਤਰੀਕ ਨੂੰ ਤੇ ਆਨੇ ਸੀਗੇ।
ਆ ਗਏ ਦੇ ਆ ਕਈਆਂ ਨੂੰ ਆ ਗਏ ਦੇ ਆ।
ਹਾਂ ਕਈਆਂ ਨੂੰ ਆ ਗਏ ਆ ਮੈਂ ਦੇਖ ਕਹਿੰਦੀ ਕਿ ਅਕਾਊਂਟ 'ਚ ਕੋਈ ਦਿੱਕਤ ਸੀ ਖਾਤੇ 'ਚ ਇਹ ਸਹੀ ਕਰਾ ਆਈ ਹਾਂ ਸਹੀ ਕਰਾ ਲਈ ਹੈ ਆਹੋ। ਸਗੋਂ ਜਾਇਆ ਕਰੋ ਤੇ ਬਣਦਾ ਠੀਕ ਕਰਾਓ। ਦੇਂਦੀ ਬਈ ਤਿੰਨ ਹਜ਼ਾਰ ਆਏ ਨੇ ਨਾ।
ਤੇ ਉਹ ਨਾ ਪੇਟੀਐਮ ਡੈਬਿਟ ਕਾਰਡ ਨਾਲ ਖੁੱਲਣਾ ਸੀ ਇਹਨਾਂ ਦਾ ਤੇ ਉਹ ਮੈਂ ਬਣਵਾ ਕੇ ਆਈ ਦੱਸ ਦਿਨਾਂ 'ਚ ਆ ਜਾਨਾ। ਹੂੰ ਤਿੰਨ ਹਜਾਰ
ਦੀ ਰ ਕਹਿੰਦੀ ਸੀ ਦਸ ਮਿੰਟ ਨਾ ਕੋਲ ਕੱਟਦੇ ਨਹੀਂ ਤੇ ਤੇਰਾ ਟੈਮ ਕੱਟਿਆ ਜਾਊਗਾ।
ਹਾਂ ਦੇਖ ਲਿਆ।
ਉਹਨਾਂ ਨੇ ਵੀ ਤੇਰੀ ਮੰਮੀ ਦੇ ਨਾਲ ਜ਼ਿਆਦਾ ਕਰ ਲਈ ਨਾ ਝੱਟ ਕੋਲਾਂ ਕਰ ਲਈਆਂ ਨਾ।
ਤੁਸੀਂ ਕਿੰਨੀਆਂ ਕਰ ਲਈਆਂ।
ਮੈਂ ਤਾਂ ਅਜੇ ਪਹਿਲੀ ਹੈਗੀ ਹੈ ਤੇਰੀ ਮੰਮੀ ਨਾਲ ਦੋ ਆ ਮਾਮੇ ਨਾਲ ਕੀਤੀਆਂ ਤੀ ਤੀਸਰੀ ਕੋਲ ਰਹਿੰਦੀ ਅਜੇ
ਅੱਛਾ
ਹੂੰ
ਮੇਰੇ ਤਾਂ ਅਕਾਊਂਟ 'ਚ ਆ ਗਏ ਨਾ ਅਠਾਰਾਂ ਸੌ ਰੁਪਏ
ਅੱਛਾ ਤੇ ਅ ਨੰਬਰ ਕਦੋਂ ਪਾਉਂਦੇ ਆ ਅਕਾਊਂਟ
ਜਦ ਤੁਸੀਂ ਐਪ ਓਪਨ ਕਰੋਗੇ ਨਾ ਜ ਤੁਹਾਡੀਆਂ ਕੋਲਾਂ ਅੱਧੀਆਂ ਹੋ ਜਾਣਗੀਆਂ। ਤੇ ਤੁਸੀਂ ਨਾ ਰੋਜ਼ ਜੋ ਆਪ ਉਹ ਕਰ ਕਰਕੇ ਦੇਖੀਓ ਤੇ ਫਰੈਸ਼ ਕਰਕੇ ਕੇ ਨਾ ਪੇਮੈਂਟ 'ਚ ਜਾ ਕੇ ਦੇਖਿਓ।
ਠੀਕ ਏ- ਠੀਕ ਏ।
ਹੂੰ ਓ ਹਜੇ ਲਾਈਟ ਆਂਦਾ ਹੋਣਾ ਨਾ ਪੇਮੈਂਟ' ਚ ਜਾ ਕੇ ਸਾਰਾ ਕੁਛ। ਤੇ ਓ ਜੇ ਡਾਰਕ ਹੋ ਜੇਗਾ ਨਾ।
ਫਿਰ ਭਰਾਂਗੇ ਅੱਛਾ- ਅੱਛਾ ਫੇਰ ਤੂੰ ਆਪਣਾ ਅਕਾਊਂਟ ਖੁਲਵਾਇਆ ਕੋਈ ਨਵਾਂ।
ਨਹੀਂ ਮੇਰਾ ਖੁੱਲ੍ਹਿਆ ਦਾ ਦੋ ਸਾਲ ਹੋਗੇ ਖੁੱਲ੍ਹੇ ਨੂੰ।
ਅੱਛਾ ਮੈਂ ਦੇਖਾਂਗੀ ਕੇੜਾ ਪਾਵਾਂ ਤਿੰਨ -ਚਾਰ ਹੈਗੇ। ਗੇ ਨੇ। ਕੋਈ ਫ੍ਰੀ ਵਾਲਾ ਹੋਏਗਾ ਨਾ ਓ'ਚ ਪਾ ਦਾਂਗੇ।
ਹਾਂ
ਚ'ਪਾਂ ਗੇ।
ਨਈ ਤਾਂ ਮੈਂ ਪਾਪਾ ਦੇ ਫੋਨ' ਚ ਪਾਤੇ ਤੇ ਮੈਨੂੰ ਦੋ ਹਜ਼ਾਰ ਮਿਲ ਗਿਆ ਸਗੋਂ।
ਅੱਛਾ -ਅੱਛਾ। ਠੀਕ ਲਗਿਆ।
ਮੈਂ ਕਿਉਂਕਿ ਅਕਾਊਂਟ 'ਚ ਨੀ ਨਾ ਰੱਖਣੇ ਓ ਖਰਚ ਹੋ ਜਾਂਦੇ। ਪਤਾ ਨਹੀ ਕਟਦੇ ਰੇਂਦੇ ਬੈਂਕ ਆਲੇ ਪੈਸੇ।
ਅੱਛਾ।
ਪਿਛਲੇ ਢਾਈ ਸੌ ਰੁਪਿਆ ਕੱਟ ਲਿਆ ਸੀ। ਹਾਂ ਤੁਸੀਂ ਤਾਂ ਰੱਖ ਈ ਸਕਦੇ। ਪਤਾ ਨੀ ਏਥੇ ਹੈਗਾ ਏਦਾਂ ਹੁੰਦਾ ਏਥੇ।
ਜਾ ਕੇ ਪਤਾ ਕਰੋ ਨਾ ਆਪਣੇ ਬੈਂਕ' ਚ।
ਓ ਕੇਂਦੇ ਕਿ ਕੱਟਣੇ ਈ ਕੱਟਣੇ ਆ ਬੈਂਕ ਅਲੇ। ਆਪਣੇ ਕੱਟਦੇ ਈ ਆ ਪੈਸੇ। ਤਾਂਹੀ ਨੀ ਮੈਂ ਰੱਖਦੀ।
ਸਾਡਾ, ਅੱਛਾ- ਅੱਛਾ। ਡਾ ਏਥੇ ਐਸਾ ਕੁਛ ਨੀ ਹੈਗਾ।
ਅੱਛਾ
ਅਸੀਂ ਸਗੋਂ ਵੈਸੇ ਤੇ- ਅਸੀਂ ਰੱਖ ਪਰ ਏਥੇ ਐ ਲਿਮਿਟ ਹੈਗੀ ਏ ਵੀ ਹਜ਼ਾਰ ਰੱਖਣੇ ਆ ਉਸ ਤੋਂ ਘੱਟ ਨੀ ਰੱਖਣੇ। ਓਸ ਤੋਂ ਘੱਟ ਰੱਖਾਂਗੇ ਨਾ ਤੇ ਘਟੀ ਜਾਣਗੇ ਲਿਮਿਟ ਹੁੰਦੀ ਏ ਏਨਾਂ ਦੀ ਵੀ।
ਹੂੰ
ਲਿਮਿਟ ਹੋਣੀ ਏ ਫੇਰ ਤੁਆਡੇ ਅਕਾਊਂਟ ਦੀ ਤਾਂ ਕਟੀਦੇ ਪਏ ਆ।
ਪਤਾ ਨੀ।
ਮੇਰੇ ਭਰਾ ਦੇ ਵੀ ਪਿੱਛੇ ਕਟੀਦੇ ਪਏ ਸੀਗੇ। ਪਰ ਓ ਫੇਰ ਅਕਾਊਂਟ' ਚ- ਓ ਬੈਂਕ ਚ ਜਾ ਕੇ ਓ ਕਰਕੇ ਆਇਆ ਕਿ ਕਿਉਂ, ਫਿਰ ਉਨਾਂ ਨੇ ਦੱਸ ਤ ਸਾਰਾ। ਤੂੰ ਤੁਸੀਂ ਵੀ ਏਕ ਵਾਰ ਪਤਾ ਕਰੋ।
ਨਈ ਓ ਮੇਰੀ ਫਰੈਂਡ ਕਹਿ ਰੀ ਸੀ ਮੇਰੇ ਵੀ ਕਟਦੇ ਪਏ ਆ।
ਅੱਛਾ ਤੇਰੀ ਫਰੈਂਡ। ਵਿਆਏ ਉਨਾਂ ਦੀਆ ਹੋ ਗਈਆਂ ਕੋਲਾਂ ਚਾਰਾਂ ਦੀਆਂ।
ਓ ਕਰਦੀਆਂ ਈ ਨੀ ਪਈਆਂ। ਓ ਲਵਲੀਨ ਕਰਦੀ ਪਈ ਬਸ। ਓ ਦੂਸਰੇ ਵਲੀ- ਦੂਸਰੀ ਅਲੀ ਤਾਂ ਨੀ ਕਰਦੀ ਪਈ ਓ ਥੋੜਾ ਓ ਦਿਨ ਬਾਰ- ਜਾਣਾ ਤੇ ਓ ਇਮੀਗ੍ਰੇਸ਼ਨ ਅਲੇ ਬੁਲਾਈ ਜਾਂਦੇ ਉਨੂੰ।
ਅੱਛਾ -ਅੱਛਾ। ਤੇ ਲਵਲੀਨ ਤੇ ਗੱਲ ਓ ਗੱਲ ਕਰ ਲਏਗੀ ਨਾ ਮੇਰੇ ਨਾਲ ਦੂਜੀ ਤੇ। ਬੜੇ ਲੈਵਾਂਗੇ।
ਹੋਰ
ਅੱਛਾ- ਅੱਛਾ। ਮੈਂ ਕਰਾਂਗੀ ਓਨਾ ਨਾਲ ਗੱਲ। ਹੁਣ ਦੀ ਭਾਵੇਂ ਦੀ ਨੇ ਵੀ ਕਰਨਾ ਹੋਏਗਾ ਤੇ ਮੈਨੂੰ ਕਰ ਲੈਣੀਗੇ ਕੋਲ। ਵੇਲੇ ਹੋ ਕੇ ਈ ਕਰਨਗੇ ਹਨਾ।
ਓ ਕੇਂਦੇ ਤੂੰ ਕਰ ਲਈ ਮੇਰੇ ਫੋਨ ਚੋਂ।
ਹਜੇ ਤੇ ਕੰਮ ਲੱਗੇ ਦੇ ਹੋਣੇ ਨੇ ਹਨਾ।
ਹੂ,,,
ਦੇਖ ਰਹੇ ਹਾਂ ਹੋਣ ਵਾਲੇ ਨੇ। ਕਿਉਂਕਿ ਉਹਦੀ ਉਹਨਾ ਨੇ ਕਿਹਾ ਨਾ ਜਿਆਦਾ ਨੀ ਕਰਨੀ ਘਟੀ ਜਾਏਗੀ।
ਹੂ ਉਹੀ ਮੈਂ ਟਾਈਮ ਦੇਖਦੀ ਪੀ ਸੀ।
ਹਾਂ ਹਾਂ ਉਹ ਉਹਨਾਂ ਨੇ ਵੀ ਦੀਦੀ ਗੱਲ ਹੋਈ ਹੋਣੀ ਨਾ ਰਾਤੀ ਮੇਨ ਹੈਡ ਨਾਲ। ਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਫਾਲਤੂ ਟਾਈਮ ਕਿਉਂ ਲੈਂਦੀਆਂ ਪਈਆਂ ਓ ਤੁਸੀਂ ਦਸ ਮਿੰਟ ਜੇ ਕੱਟ ਤ ਇੱਥੇ ਤੁਹਾਡਾ ਟੈਮ ਚਲਾ ਜਾਂਦਾ ਆ।
ਹਾਂ
ਉਹਨਾਂ ਨੇ ਦੱਸਿਆ ਸੀਗਾ ਚੱਲ ਠੀਕ ਏ।
ਠੀਕ ਹੈ ਓਕੇ ਬਾਏ।
ਐਂਜੇ ਹੈਗੇ